ਹੈਲੋ।
ਹੈਲੋ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ ਠੀਕ ਓ?
ਵਧੀਆ ਤੁਸੀਂ ਸੁਣਾਓ ਠੀਕ ਓ?
ਹਾਂਜੀ ਵਧੀਆ, ਹੋਰ ਘਰ ਸਭ ਠੀਕ ਨੇ।
ਸਭ, ਬਹੁਤ ਵਧੀਆ। ਹੋਰ ਕੀ ਕਰ ਰਹੇ ਸੀ ਮੈਂ ਤੁਹਾਨੂੰ ਡਿਸਟਰਬ ਤੇ ਨੀ ਕੀਤਾ?
ਨਈਂ-ਨਈਂ ਡਿਸਟਰਬ ਤੇ ਨਈਂ ਕੀਤਾ ਮੈਂ ਤੇ ਫ੍ਰਰੀ ਸੀ।
ਅੱਛਾ।
ਹਾਂਜੀ।
ਹੋ ਗਿਆ ਤੁਹਾਡਾ?
ਹਾਂਜੀ ਬਸ ਕਰ ਲਿਆ ਡਿਨਰ।
ਅੱਛਾ-ਅੱਛਾ ਤੁਸੀਂ ਵੀ ਲੇਟ ਹੀ ਖਾਂਦੇ ਓ ਨਾ। ਹੋਰ ਤੁਹਾਡੇ ਉੱਥੇ ਦਾ ਮੌਸਮ ਕਿਹੋ ਜਿਆ ਐ?
ਇੱਧਰ ਤੇ, ਦੋ ਦਿਨਾਂ ਤੋਂ ਤੇ ਬਾਰਿਸ਼ ਹੋ ਰਹੀ ਹੈ। ਇੱਧਰ
ਅੱਛਾ!
ਹਾਂਜੀ।
ਸਾਡੇ ਇਥੇ ਤਾਂ ਬਹੁਤ ਗਰਮੀ ਹੋਏ ਦੀ ਹੈ। ਬਹੁਤ ਜ਼ਿਆਦਾ
ਅੱਛਾ।
ਹਾਂਜੀ। ਮੈਂ ਹਰ ਜਗ੍ਹਾ ਤੇ ਕਹਿ ਰਹੇ, ਵੈਸੇ ਬਾਰਿਸ਼ ਆ ਰਹੀ ਹੈ। ਪਤਾ ਨੀ ਸਾਡੇ ਵਾਲੀ ਸ਼ਹਿਰ ਨੂੰ ਕੀ ਬਿਮਾਰੀ ਪਈ ਹੈ ਤੇ ਬਾਰਿਸ਼ ਹੀ ਨਹੀਂ ਹੋ ਰਹੀ।
ਹਮ ਪਤਾ ਨੀ, ਏਧਰ ਕੁੱਛ ਦਿਨ ਪਹਿਲੇ ਤੇ ਬੜੀ ਧੁੱਪ ਤੁਸੀਂ ਗਰਮੀ, ਹੁਣ ਨੀ ਮੌਸਮ ਥੋੜਾ ਠੀਕ ਹੋਇਆ।
ਕਹਿ ਰਹੇ ਨੇ, ਹੁਣ ਸਾਰੀ ਜਗ੍ਹਾ ਮੌਸਮ ਵੀ ਆਏਗੀ। ਬਰਸਾਤਾਂ ਵਗੈਰਾ ਹੈ ਨਾ
ਹਾਂਜੀ- ਹਾਂਜੀ।
ਹੂੰ, ਚਲੋ ਵਧੀਆ, ਗਰਮੀ ਇਤਨੀ ਜ਼ਿਆਦਾ ਹੋ ਦੀ ਐ ਬਹੁਤ ਜ਼ਾਦਾ। ਬਾਰਿਸ਼- ਬਾਰਿਸ਼ ਆਏ ਥੋੜਾ ਮੌਸਮ ਵੀ
ਹੂੰ, ਠੰਡਾ ਹੋ ਗਿਆ ਮੌਸਮ ਹੁਣ।
ਅੱਛਾ।
ਹਾਂਜੀ।
ਹੋਰ ਹੋਰ ਸੁਣਾਓ, ਤੇ ਉਹ ਨਾ ਭੈਣ ਜੀ ਮੈਂ ਤੁਹਾਡੇ ਕੋਲ ਜਿਹੜਾ ਉਹ ਪੁੱਛਣਾ ਸੀ। ਤੇ ਕੀ ਕਹਿੰਦੇ ਨੇ ਮੈਂ ਕਿਹਾ ਚਲੋ ਭੈਣ ਜੀ ਨੂੰ ਪੁੱਛਲੋ, ਬੜੀ ਨੌਲੇਜ ਹੈਗੀ ਏ। ਸਮਾਨ ਵਗੈਰਾ ਮੰਗਾਂਦੇ ਰਹਿੰਦੇ ਨੇ, ਮੈਂ ਤੁਹਾਡੇ ਘਰ ਆਈ ਸੀ ਉਸ ਦਿਨ। ਤੇ ਤੁਸੀਂ ਨਾ, ਬੈਡਸ਼ੀਟ ਬਹੁਤ ਸੋਹਣੀਆਂ ਵਿਛਾਈਆਂ ਹੋਈਆਂ ਸੀ।
ਅੱਛਾ।
ਹਾਂ ਤੇ ਮੈਂ ਕਿਹਾ, ਚੱਲ ਮੈਂ ਭੈਣ ਜੀ ਕੋਲ ਪੁੱਛਿਆ ਵੀ ਬੈਡਸ਼ੀਟਾਂ ਕਿੱਥੋਂ ਲੈਂਦੇ ਨੇ, ਮੈਨੂੰ ਨਾ ਬੜੀਆਂ ਪਸੰਦ ਆਈਆਂ ਸੀ। ਤੇ ਫੇਰ ਤੁਹਾਡਾ, ਤੁਸੀਂ ਗੁਰਦੁਆਰੇ ਵੀ ਨੀ ਆ ਰਹੇ ਅੱਜ- ਕੱਲ੍ਹ, ਤੇ ਤੁਹਾਡੇ ਨਾਲ ਮੇਰਾ ਮੇਲ ਵੀ ਨਹੀ ਹੋਇਆ।
ਹਾਂਜੀ, ਬੱਸ ਉਹ ਟਾਈਮ ਹੀ ਨਹੀ ਮਿਲਦਾ ਪਿਆ ਅੱਜ- ਕੱਲ੍ਹ ਤੇ।
ਅੱਛਾ, ਕਿਉਂ ਉਹ ਕਿੱਥੇ ਬੀਜੀ ਸੀ ਤੁਸੀਂ।
ਉਹ ਬੱਸ ਬੱਚੇ ਘਰ ਨੇ ਨਾ ਹਲੇੇ, ਤੇ ਬੱਸ ਉਹਨਾਂ ਚ ਹੀ ਬਿਜ਼ੀ ਰਹਿੰਨੀ ਆ।
ਅੱਛਾ- ਅੱਛਾ ਇਹ ਤੇ ਹੈ, ਹੁਣ ਬੱਚੇ ਦੇ ਸਕੂਲ ਹੀ ਸਟਾਟ ਹੋਣਗੇ। ਤਾਂ ਹੀ ਬੱਚੇ ਸਕੂਲ ਜਾਏਗੇ, ਹਾਂ ਹਰ ਜਗ੍ਹਾ ਸਕੂਲਾਂ ਦੀ ਛੁੱ ਛੁੱਟੀਆਂ ਵੀ ਕਰਤੀਆਂ ਨੇ ਨਾ, ਕਿਉਂਕਿ ਗਰਮੀ ਫਿਰ ਬਹੁਤ ਹੋ ਗਈ ਸੀ, ਇੱਕ ਇੱਕ ਹਫ਼ਤੇ ਦੀਆਂ ਛੁੱਟੀਆਂ ਹੋਰ ਕਰਤੀਆਂ ਨੇ।
ਹਾਂਜੀ।
ਹਾਂ, ਤਾਂ ਕਰਕੇ ਦਿੱਕਤ ਹੋ ਗਈ ਏ। ਤੇ ਮੈਨੂੰ ਦੱਸੋ ਨਾ, ਹਾਂਜੀ- ਹਾਂਜੀ।
ਕੁਛ ਤੇ ਮੈਂ ਦੇਖੋ ਮੀਸ਼ੋ, ਫਲਿਪਕਾਰਟ ਵਗੈਰਾ ਤੋਂ ਮੰਗਵਾਣੀ ਆਂ। ਹੋਰ ਬਾਕੀ ਇੱਧਰ ਸਾਡੇ ਪਿੱਛੇ ਦੁ ਕਾਨ ਈ ਕੋ ਬੈਡਸ਼ੀਟ ਵਗੈਰਾ ਵੀ ਹੁੰਦੀ ਐ, ਬੈਡਸ਼ੀਟ, ਕਰਟਨ
ਅੱਛਾ- ਅੱਛਾ, ਉਹ ਸਾਰਾ ਕੁੱਛ ਰੱਖਦਾ।
ਹਾਂਜੀ।
ਜਿਵੇਂ ਮੇਜ਼ ਪੋਸ਼ ਹੁੰਦੇ ਨੇ, ਉਹਦੇ ਵੀ ਕਵਰ ਮਿਲ ਜਾਂਦੇ ਨੇ।
ਹਾਂਜੀ -ਹਾਂਜੀ, ਸਭ ਕੁਛ ਮਿਲਜੇਗਾ।
ਅੱਛਾ, ਜਿਹੜਾ ਪੀੜ੍ਹੀ ਸੈਟ ਹੁੰਦਾ। ਹਨਾ ਜੋ ਪਹਿਲੇ ਟਾਈਮ ਚੱਲਦੇ ਸੀ, ਉਹਦਾ ਵੀ ਸੈੱਟ ਮਿਲਜੂਗਾ।
ਹਾਂਜੀ- ਹਾਂਜੀ ਮਿਲਜੇਗਾ, ਬੱਸ ਪਤਾ ਕਰਨਾ ਪਏਗਾ।
ਅੱਛਾ, ਕਿਉਂਕਿ ਅੱਜ -ਕੱਲ੍ਹ ਤੁਹਾਨੂੰ ਪਤਾ ਐ ਨਿਊ ਜਨਰੇਸ਼ਨ ਆ ਗਈ, ਸੋਫੇ ਹੀ ਅੱਛੇ- ਅੱਛੇ ਚੱਲ ਰਹੇ ਨੇ। ਮੈਂ ਕਿਹਾ ਸ਼ਾਇਦ ਉਹਨਾਂ ਦੀ ਕਵਰ ਮਿਲਲੇ ਨਾ ਮਿਲਲੇ।
ਹੂੰ, ਨਹੀਂ ਪਤਾ ਕਰਨਾ ਪਏਗਾ ਪਹਿਲੇ, ਮਿਲਜੇਗਾ।
ਅੱਛਾ ਤੇ ਜਿਹੜੇ ਤੁਸੀਂ ਬੈਡਸ਼ੀਟਾਂ ਹੁਣ ਵਿਛਾਈ ਹੋਈਆਂ ਨੇ ਇਹ ਤੁਸੀਂ ਮੀਸ਼ੋ ਤੋਂ ਮੰਗਾਈਆਂ ਨੇ, ਤੇ ਲਾਸਟਿਕ ਵਾਲੀ ਨੇ ਨੀ ਬਗੈਰ ਲਾਸਟਿਕ। ਦੀਆਂ ਨੂੰ
ਇਹ ਮੇਰੀ ਲਾਸਟਿਕ ਵਾਲੀ ਹੈਗੀਆਂ ਨੇ ਬੈਡਸ਼ੀਟ ਨਾ।
ਅੱਛਾ- ਅੱਛਾ।
ਹਾਂਜੀ,
ਹਾਂ, ਤੇ ਫੇਰ ਇਹ ਸੈਟ ਹੋ ਜਾਂਦੀ ਨੀ ਗੱਦੇ ਤੇ ਬਿਲਕੁਲ
ਹਾਂ ਬਿਲਕੁਲ, ਬਲਕਿ ਇਹ ਤੇ ਨੋਰਮਲ ਬੈਡਸ਼ੀਟ ਤੋਂ ਜ਼ਿਆਦਾ ਅੱਛੀ ਤਰੀਕੇ ਨਾਲ ਸੈ ਸੈੱਟ ਹੋ ਜਾਂਦੀ ਐ।
ਅੱਛਾ ਕਿਉਂਕਿ ਨਾ ਇਥੇ ਕਹਿੰਦੇ ਨੇ ਨਾ ਬਈ ਸਿੰਗਲ ਗੱਦਾ ਹੋਵੇ, ਉਥੇ ਜ਼ਿਆਦਾ ਬੈਸਟ ਰਹਿੰਦੀਆਂ ਨੇ। ਹਨਾ ਕਿਉਂਕਿ ਹੁਣ ਤੇ ਸਾਡੇ ਕੋਲ ਸਿੰਗਲ- ਸਿੰਗਲ ਵਾਲੇ ਦੋ ਨੇ ਨਾ, ਤਾਂ ਮੈਂ ਪੁੱਛਿਆ ਸੀ ਬਈ ਇਹ ਬੈਸਟ ਰਹੇਗੀ ਚੱਦਰ ਵੀ ਮੈਂ ਔਨਲਾਈਨ ਕਰਾਂ।
ਹਾਂਜੀ, ਇਹ ਤੇ ਉਹ ਤੇ ਵੀ ਹੋਜੇਗੀ।
ਅੱਛਾ,
ਹਮ।
ਅੱਛਾ ਤੇ ਮਤਲਬ ਜਿਵੇਂ, ਅਸੀਂ ਕੋਟਨ ਦੀ ਮੰਗਵਾਈਏ ਕੋਟਨ ਹੀ ਆਏਗਾ ਯਾ ਫੈਬਰਿਕ। ਚੇਂਜ ਕਰ ਦਿੰਦੇ ਨੇ, ਜੋ ਦਿਖਾਉਂਦੇ ਨੇ ਉਹੀਓ ਆਉਂਦਾ ਸੇਮ?
ਉਹੀ ਆਉਂਦਾ, ਬਾਕੀ ਇੱਕ ਵਾਰ ਤੁਸੀਂ ਡਿਟੇਲਸ 'ਚ ਪੜ੍ਹ ਲੈਣਾ, ਉੱਧਰ ਨਾ ਕੱਪੜਾ ਵਗੈਰਾ ਲਿ ਖਿਆ ਹੁੰਦਾ, ਕਿਹੜਾ ਫੈਬਰਿਕ ਇਹ ਤੇ
ਨਹੀਂ- ਨਹੀਂ। ਅੱਛਾ, ਨਹੀਂ -ਨਹੀਂ। ਜਿਵੇਂ ਮੈਂ, ਐਕਚੁਲੀ ਮੈਂ ਫੈਬਰਿਕ ਹੀ ਸੀ ਤੇ ਉੱਥੇ ਨਾ ਕੋਟਨ ਲਿਖਿਆ ਦਾ ਸੀ। ਹਾਂ। ਉਹਨਾ ਨੇ ਫਿਰ ਪਤਾ ਕੀ ਕੀਤਾ? ਕੋਟਨ ਬਲੈਂਡ ਕੱਪੜਾ ਦੇ ਦਿੱਤਾ, ਉਹ ਤੁਹਾਨੂੰ ਪਤਾ ਫੇਰ ਉਹ ਖਾਂਦਾ ਵ ਕੱਪੜਾ ਨਾ ਪਾਇਆ ਵੀ ਨਹੀਂ ਜਾਂਦਾ, ਇਸ ਕਰਕੇ ਮੈਂ ਪੁੱਛ ਰਹੀ ਸੀ ਮਤਲਬ, ਬੈਡਸ਼ੀਟ ਚ ਵੀ ਜੇ ਥੋੜ੍ਹਾ ਕਰ ਜਾਣ। ਚਾਦਰ ਬਈ ਮੈਂ ਮੰਗਵਾਂ ਕੋਟਨ ਦੀ ਤੇ, ਨਿਕਲ ਕੁਛ ਹੋਰ ਆਵੇ।
ਨਹੀਂ -ਨਹੀਂ, ਮੈਂ ਵੀ ਕਾਫ਼ੀ ਮੰਗਾਈਆਂ ਨੇ ਹਾਲੇ ਤੱਕ ਤੇ ਐਸਾ ਕੁਛ ਹੋਇਆ ਨਹੀਂ।
ਅੱਛਾ ਤੇ ਸਾਈਜ਼ ਦਾ ਮਤਲਬ ਕੀ, ਕਿਵੇਂ ਹੁੰਦਾ ਹੈ, ਸਾਈਜ਼ ਵੀ ਮੰਗਉਣਾ ਹੋਏ।
ਹੁੰਦੀ ਹੈ। ਡਬਲ ਬੈਡ ਤੇ, ਮਤਲਬ ਬੈਡ। ਨਾ- ਨਾ, ਮੈਂ ਕਿਹ ਰਹੀ ਕਿ ਫੁਲ ਸਾਈਜ਼ ਦੀ ਹੁੰਦੀ ਹੈ।
ਅੱਛਾ, ਨਹੀਂ ਕਈਆਂ ਵਾਰ ਤੇ ਸਾਈਜ਼ ਲਿਖੇ ਹੁੰਦੇ ਨਾ। ਤਾਂ ਕਰਕੇ ਮੈਂ ਪੁੱਛ ਰਹੀ ਹਾਂ ਤੇ, ਕਿੰਗ ਕਿਉਇਨ ਦਾ ਸਾਈਜ਼ ਦਾ ਵੀ ਫਰਕ ਪੈਂਦਾ?
ਹਾਂਜੀ- ਹਾਂਜੀ, ਥੋੜ੍ਹਾ ਬਹੁਤ ਹੁੰਦਾ।
ਅੱਛਾ ਫੇਰ ਤਾਂ ਸਾਨੂੰ, ਮਤਲਬ ਕਿ ਕਿੰਗ ਸਾਈਜ਼ ਮੰਗਵਾਉਣਾ ਪਏਗਾ ਨਾ ਬੈਡਸ਼ੀਟ ਦਾ?
ਹਾਂਜੀ, ਹਮ।
ਹਮ, ਚਲੋ ਕੋਈ ਨੀ ਮੈਂ ਟਰਾਈ ਕਰਾਂਗੀ ਉਹ। ਤੇ ਮੀਸ਼ੋ ਤੋਂ ਫਿਰ ਹੋਰ ਕੀ, ਕੀ ਮਤਲਬ ਮਿਲ ਜਾਂਦਾ ਹੈ? ਅਸੀਂ ਅਗਰ ਕੁਛ ਰਿਟਰਨ ਕਰਨਾ ਚਾਹੀਏ ਤੇ, ਫੇਰ ਕਰ ਦਿੰਦੇ ਨੇ,
ਮੀਸ਼ੋ, ਹਾਂਜੀ ਰਿਟਰਨ ਵੀ ਹੋ ਜਾਂਦਾ ਮੀਸ਼ੋ ਤੋਂ।
ਅੱਛਾ, ਤੇ ਇਹਦੀ ਪੇਮੈਂਟ ਕੈਸ਼ ਔਨ ਡਿਲੀਵਰੀ ਹੈ ਜਾਂ ਓਨਲਾਈਨ ਕਰਨੀ ਪੈਂਦੀ ਹੈ?
ਉਹ ਦੋਨੋ ਆਪਸ਼ਨ ਹੁੰਦੇ ਆ, ਕੈਸ਼ ਓਨ ਡਿਲੀਵਰੀ ਵੀ ਹੋ ਜਾਂਦੀ ਹੈ, ਔਰ ਔਨਲਾਈਨ ਵੀ ਹੋ ਜਾਂਦੀ ਹੈ ਤੁਸੀਂ, ਕਰ ਲੈਣਾ ਕੁਛ ਵੀ ਕਰਨੀ ਹੋਏ ਤੁਸੀਂ।
ਅੱਛਾ ਵੈਸੇ ਤੇ ਬੈਸਟ ਔਨਲਾਈਨ, ਕੈਸ਼ ਔਨ ਡਿਲੀਵਰੀ ਰਹਿੰਦੀ ਆ ਨਾ?
ਹਾਂਜੀ- ਹਾਂਜੀ, ਕੈਸ਼ ਵਾਲੀ ਹੀ ਬੈਸਟ ਹੁੰਦੀ ਹੈ।
ਹਾਂ ਚਲੋ, ਮੈਂ ਕਿਹਾ ਚਲੋ ਮੈਂ ਭੈਣ ਜੀ ਕੋਲ ਪੁੱਛਾਂ, ਕੋਟਨ ਦੀ ਚਾਦਰ ਬਹੁਤ ਸੋਹਣੀ ਵਿਛਾਈ ਹੋਈ ਸੀ। ਕਾਰਟੂਨ ਵਾਲੀ ਨਾ ਬੱਚੇ ਖੁਸ਼ ਹੁੰਦੇ ਨੇ, ਬੈਠ ਤੇ ਵਿਛਾਓ ਨਾ।
ਹਾਂਜੀ, ਮੈਂ ਵੀ ਬਸ ਤਾਂ ਹੀ ਮੰਗਵਾਾਈ ਸੀ
ਹਾਂਜੀ- ਹਾਂਜੀ, ਮੈਂ ਕਿਹਾ ਚੰਗਾ ਭੈਣ ਜੀ ਕੋ ਪੁੱਛਣੀ ਆ ਤੇ ਮੈਂ ਵੀ ਦੋ, ਤਿੰਨ ਚਾਦਰਾਂ ਨਾ ਓਡਰ ਕਰਾਂ। ਪਰ ਪਤਾ ਕੋਟਨ ਦੀ ਚਾਦਰ ਜਲਦੀ ਖ਼ਰਾਬ ਹੁੰਦੀ ਇਸ ਕਰਕੇ ਫ ਮੈਂ ਕਿਹਾ, ਚਲੋ ਮੈਂ ਮੰਗਵਾ ਈ ਲੈਂਦੀ ਹਾਂ, ਪੁੱਛਣੀ ਹਾਂ ਪਹਿਲੇ ਕਿ ਕਿੱਥੋਂ ਲਈ ਨੇ ਬੜੀ ਸੋਹਣੀਆਂ ਲੱਗੀਆਂ ਸੀ। ਤੇ ਮਤਲਬ, ਰੇਟ ਵਗੈਰਾ ਸਭ
ਹਾਂ ਰੇਟ ਤਾਂ ਕਾਫ਼ੀ ਸਹੀ ਹੁੰਦੇ ਨੇ, ਅਫੋਰਡੇਬਲ ਪ੍ਰਾਈਸ ਹੁੰਦੇ ਨੇ
ਅੱਛਾ-ਅੱਛਾ।
ਜੀ
ਹਰ ਰੇਂਜ ਦੀ ਚਾਦਰ ਹੁੰਦੀ, ਉੱਥੇ
ਹਾਂਜੀ-ਹਾਂਜੀ।
ਚਲੋ ਕੋਈ ਨੀ ਮੈਂ ਟਰਾਈ ਕਰਾਂਗੀ, ਜਰੂਰ ਦੇਖਾਂਗੀ ਹੈਨਾ ਤੇ ਮੈਂ ਜਿਵੇਂ ਕੁਛ ਹੋਰ ਮੰ ਗਾ ਹੋਏ ਕੋਸਮੈਟਿਕ ਸਮਾਨ ਵਗੈਰਾ, ਫੇਰ ਰ ਉਹ ਮਤਲਬ ਉਹ ਵੀ ਤੋਂ ਮੰਗਾਵਾਂ, ਯਾ ਉਹਦਾ ਕੋਈ, ਅਲਗ ਐਪ ਹੈਗਾ।
ਹਾਂਜੀ। ਉਹ ਇਧਰੋਂ ਵੀ, ਮਿਲ ਜਾਏਗਾ। ਪਰ ਜ਼ਿਆਦਾ ਪੈਸੈ। ਅਗਰ ਤੈਨੂੰ, ਇਓ ਮੀਸ਼ੋ ਤੋਂ।
ਅੱਛਾ- ਅੱਛਾ। ਤੇ, ਉਸ ਤੋਂ ਜਿਵੇਂ, ਅਸੀਂ। ਕੰਪਨੀ ਚੀਜ਼ਾਂ, ਲੈਣੀਆਂ ਹੋਏ। ਮੀਸ਼ੋ ਤੇ ਕਹਿੰਦੇ, ਲੋਕਲ ਚੀਜ਼ਾਂ ਹੁੰਦੀਆਂ ਨੇ।
ਹਾਂਜੀ। ਉਹ ਤੇ, ਹੁੰਦਾ ਹੀ ਏ। ਮਤਲਬ ਤੁਸੀਂ ਕੰਪਨੀ ਦੀ। ਬ੍ਰੈਂਡਿਡ ਲੈਣੀ ਹੈ। ਫੇਸ ਵਗੈਰਾ ਵਾਸਤੇ, ਤੇ ਦੇਖੋ ਕੰਪਨੀ ਦੀ ਚਾਹੀਦੀ ਹੁੰਦੀ ਹੈ ਨਾ। ਕਪ੍ਰੋਮਾਈਜ਼ ਨੀ।
ਸਕਿੰਨ ਦਾ, ਹਾਂਜੀ- ਹਾਂਜੀ। ਤੇ, ਸਕਿੰਨ ਦਾ, ਤੁਹਾਨੂੰ ਸਵਾਲ, ਪਤਾ ਹੀ ਹੈ ਫੇਰ। ਅੱਛਾ! ਨਾਇਕਾ, ਤੋ ਮੰਗਾਵਾਂ।
ਹਾਂਜੀ। ਉੱਧਰ ਬਹੁਤ, ਵਧੀਆ ਮਿਲਦਾ।
ਅੱਛਾ। ਉੱਥੇ ਹਰ ਕੰਪਨੀ, ਮਿਲ ਜਾਏਗੀ। ਫੇਰ।
ਹਾਂਜੀ-ਹਾਂਜੀ, ਹਰ ਮਿਲ ਜਾਏਗੀ।
ਅੱਛਾ। ਚਲੋ ਕੋਈ ਨੀ। ਮੈਂ ਟਰਾਈ ਕਰਾਂਗੀ। ਮੈਂ ਕਿਹਾ ਚਲੋ ਪੁਛਨੀਆਂ। ਕਿਉਕੀ ਨਾ, ਤੁਹਾਨੂੰ ਪਤਾ ਮੇਕਅਪ ਘਟ ਹੀ, ਯੂਜ ਕਰੀ ਦਾਵੇ। ਤੇ ਥੋੜੇ ਫੰਕਸ਼ਨ ਹੈਗੇ ਸੀ ਘਰ।
ਅੱਛਾ।
ਹਾਂ ਤੇ, ਫੇਰ ਮੈਂ ਕਿਹਾ, ਚਲੋ ਮੈਂ ਪੁੱਛਣੀ ਆ। ਬਈ ਮੇਕਅਪ ਦਾ ਸਮਾਨ, ਅਗਰ ਮੈਂ ਲੈਣਾ ਹੋਏ, ਤੇ ਫੇਰ ਮੈਂ ਕਿੱਥੋਂ ਲਵਾਂ।
ਹਾਂ, ਨਾਈ।
ਤੇ, ਤੁਹਾਡੇ ਤੇ ਤੁਸੀਂ, ਉਸ ਦਿਨ ਪਾਰਟੀ ਤੇ, ਤੁਹਾਡੀ ਮੈਂ ਇੱਕ, ਫੋਟੋ ਵੇਖੀ। ਤੁਸੀਂ ਲਗਾਈ ਹੋਈ ਸੀ। ਤੁਸੀਂ ਐਕਸਰੀ ਬੜੀ ਸੋਹਣੀ ਲਾਈ। ਸੀ ਆਪਣੇ ਜੁੜੇ ਤੇ, ਕਿੱਥੋਂ ਲਈ ਸੀ, ਤੁਸੀਂ ਉਹ।
ਦੇਖੋ, ਕਾਫ਼ੀ ਸਾਰੀ ਸੀ ਨਾ। ਕੁੱਝ-ਕੁੱਝ, ਤੇ ਮੈਂ ਮੀਸ਼ੋ ਤੋਂ ਹੀ, ਮੰਗਾਈ ਸੀ।
ਅੱਛਾ। ਮੀਸ਼ੋ ਨੂੰ ਅੱਛੀ ਮਿਲ ਜਾਂਦੀ ਹੈ। ਜਿਵੇਂ ਅਸੀਂ ਚਾਹੀਏ, ਉਹ ਜਿਹੀ ਚੀਜ਼ ਆ ਜਾਂਦੀ ਹੈ।
ਸਹੀ ਮਿਲ ਜਾਂਦੀ ਹੈ। ਮੈਨੂੰ ਤੇ, ਸਹੀ ਮਿਲੀ, ਹੁਣ ਤੱਕ।
ਅੱਛਾ-ਅੱਛਾ। ਨਹੀਂ ਮੈਂ, ਤੁਹਾਡਾ ਜੂੜਾ ਦੇਖਿਆ ਸੀ। ਮੈਨੂੰ ਬਹੁਤ ਸੋਹਣਾ ਲੱਗਿਆ ਸੀ। ਮੈਂ ਕਿਹਾ, ਤੁਸੀਂ ਇਨੀ ਅੱਛੀ ਅਸੈਸਰੀ, ਕਿੱਥੋਂ ਲਈਏ। ਬਹੁਤ ਅੱਛੀ, ਲੱਗ ਰਹੀ ਸੀ।
ਹਾਂਜੀ। ਉਹ ਮੈਂ, ਮੀਸ਼ੋ ਤੋਂ ਹੀ, ਮੰਗਵਾਉਂਦੀ ਹਾਂ। ਮੋਸਟਲੀ ਨਾ।
ਅੱਛਾ। ਤੇ ਤੁਸੀਂ, ਇੱਕ ਵਾਰੀ, ਕਲੈਚਰ ਵੀ ਲਗਾਇਆ ਦਾ ਸੀ। ਇੱਕ ਵਾਰੀ ਯਾਦ ਤੁਸੀਂ, ਗੁਰਦੁਆਰੇ ਆਏ ਸੀ, ਸਵੇਰੇ। ਉਹ ਪਿੱਛੇ, ਲਟਕਣ ਵਾਲਾ ਹੈਗਾ ਸੀ। ਹੈਂਗਿੰਗ ਵਾਲਾ ਨਾ। ਬਟਰ ਸਿਲਾਈ ਬਣੀ ਹੋਈ ਸੀ। ਮੈਨੂੰ ਉਹ ਵੀ, ਬਹੁਤ ਅੱਛਾ, ਲੱਗਿਆ ਸੀ।
ਹਾਂਜੀ। ਉਹ ਤੇ ਮੈਂ, ਇਧਰੋਂ ਹੀ ਲਿਤਾੱ ਸੀ।
ਸਾਡੇ, ਇਥੇ ਕੋਲ ਦੁਕਾਨ ਨੀ ਹੈਗੀ, ਕੋਈ ਵੀ ਨਾ ਕੋਸਮੈਟਿਕ ਦੀ। ਮੈਨੂੰ ਫੇਰ ਬਹੁਤ ਦੂਰ ਜਾਣਾ ਪੈਂਦਾ ਹੈ।
ਅੱਛਾ।
ਤੁਸੀਂ ਜਦੋਂ ਵੀ, ਲਾਂਦੇ ਹੋ ਨਾ, ਐਸਸਰੀ, ਬੜੀ ਸੋਹਣੀ ਹੁੰਦੀ ਤੁਹਾਡੀ।
ਅੱਛਾ
ਹਾਂਜੀ। ਮੈਨੂੰ ਬਹੁਤ ਅੱਛੀ ਲੱਗਦੀ। ਮੈਂ ਫੇਰ ਹਰ ਵਾਰੀ। ਥੋੜੀ ਸ਼ਰਮ ਹੀ, ਆ ਜਾਂਦੀ ਪੁੱਛਦੀ ਆ। ਮੈਂ ਕਿਹਾ, ਚਲੋ ਇਸ ਵਾਰ, ਤੇ ਮੈਂ ਬੈਣ ਜੀ ਨੂੰ ਪੁੱਛ ਲੈੈਂਦੀ ਆ। ਤੇ, ਹੁਣ ਘਰ ਫੰਕਸ਼ਨ ਹੈਗਾ। ਹਰ ਸਮਾਨ ਦੀ ਲੋੜ ਪੈਣੀ ਏ। ਹਾਂਜੀ ਤਾਂ ਕਰਕੇ ਜਿਹੜੇ ਕੋਲ ਸ਼ੋਪ ਫੇਰ ਉਹਦੇ ਕੋਲ ਮਤਲਬ, ਈਅਰਿੰਗਸ ਪਾਰਟੀ ਵੇਅਰ, ਲੈਣੇ ਹੋਣ। ਅੱਜ ਕੱਲ ਤਾਂ ਕਸ਼ਮੀਰੀ, ਚੱਲਦੇ ਪਏ ਨੇ ਬਹੁਤ ਜ਼ਿਆਦਾ। ਹਨਾ।
ਹਾਂਜੀ- ਹਾਂਜੀ। ਕਾਫ਼ੀ ਚੱਲਦੇ ਪਾਣੇ ਨੇ ਓਹ।
ਹਾਂ, ਬੋ ਵੀ ਚੱਲਦੀ ਹੈ। ਤੇ ਇਹ ਓਨਲਾਈਨ ਮੰਗਵਾ ਨਾ ਮੈਂ, ਬੈਸਟ ਰਹੇਗਾ।
ਔਨਲਾਈਨ। ਹਾਂ, ਔਨਲਾਈਨ ਵੀ ਮਿਲ ਜਾਏਗਾ। ਪਰ ਔਨਲਾਈਨ ਨਾ ਕੀ। ਥੋੜਾ ਉਹਦੇ ਨਾ, ਮੋਤੀ ਵਗੈਰਾ, ਉਤਰ ਨਾ ਜਾਣ। ਤੇ ਉਹ ਤੁਸੀਂ। ਐਵੇਂ, ਸ਼ੌਪ ਤੋਂ, ਲੋ, ਤੇ, ਉਹ ਜ਼ਿਆਦਾ ਸਹੀ ਰਹੇਗਾ।
ਅੱ-
ਹਮ
ਚਲੋ ਠੀਕ ਭੈਣ ਜੀ ਫੇਰ ਮੈਂ ਦੱਸ ਦੇਣਾ ਹਾਂਜੀ
ਠੀਕ ਹੈ
ਠੀਕ ਹੈ ਸਤਿ ਸ੍ਰੀ ਅਕਾਲ
ਸਤਿ ਸ਼੍ਰੀ ਅਕਾਲ